ਹੈਲੋ
ਹੈਲੋ ਸਸ ਰੀ ਕਾਲ ਜੀ।
ਸਸ ਰੀ ਕਾਲ ਜੀ ਹੋਰ ਕੀ ਹਾਲ ਨੇ ਤੁਆਡੇ।
ਬਸ ਵਦੀਆ, ਤੁਸੀਂ ਦੱਸੋ ਠੀਕ ਓਂ ਤੁਸੀਂ।
ਹਾਂਜੀ, ਮੈਂ ਵੀ ਠੀਕ ਆਂ। ਹੋਰ ਤੁਸੀਂ ਦੱਸੋ, ਓਦਰ ਘਰ ਪਰਿਵਾਰ ਸਬ ਠੀਕ ਏ।
ਹਾਂਜੀ, ਸਬ ਠੀਕ ਨੇ ਤੁਸੀਂ ਦੱਸੋ ਤੁਆਡੇ ਬੱਚੇ ਠੀਕ ਨੇ ਔਰ ਕਰਦੇ।
ਹਾਂਜੀ, ਬੱਚੇ ਵੀ ਠੀਕ ਨੇ ਅਸੀਂ ਵੀ ਠੀਕ ਆਂ। ਮੈਂ ਸੁਨਿਆ ਸੀ ਬਾਊ ਜੀ ਠੀਕ ਨੀ ਹੈਗੇ ਵਿੱਚੋਂ ਤੁਆਡੇ ਠੀਕ ਨੇ ਹੁਨ।
ਹਾਂਜੀ ਓ ਬਸ ਓਨਾਂ ਦੇ ਨਾ ਬੀ ਪੀ ਲੋਅ ਦੀ ਥੋੜੀ ਪ੍ਰੋਬਲਮ ਰੈਂਦੀ ਐ। ਤੇ ਹੁਨ ਠੀਕ ਨੇ ਓ, ਦਵਾਈ ਵਗੈਰਾ ਚੱਲ ਰਈ ਐ ਓਨਾਂ ਦੀ।
ਅੱਛਾ, ਚਲੋ ਧਿਆਨ ਰੱਖਿਆ ਕਰੋ ਐਹ ਗਰਮੀਆਂ ਚ ਨਾ ਵੈਸੇ ਵੀ ਬੀ ਪੀ ਹਾਈ ਲੋਅ ਦੇ ਬੋਤ ਕੇਸ ਹੋ ਰਏ ਨੇ।
ਜੀ ਹਾਂਜੀ ਗਰਮੀਆਂ ਚ ਤੇ ਬੀ ਪੀ ਲੋੋਅ ਬੋਤ ਈ ਹੁੰਦੈ।
ਹਾਂਜੀ-ਹਾਂਜੀ।
ਓਰੋ ਮੈਸ ਸੁਨੇਆ ਸੀ ਕੀ ਤੁਸੀਂ ਨਾ ਡਰਾਏ ਵਾਲਾ ਟੂਥਪੇਸਟ ਬੋਤ ਵਦੀਆ ਬਨਾਂਦੇ ਓਂ।
ਪਾਊਡਰ, ਟੂਥਪੇਸਟ ਸੁਨੇਆ ਸੀ ਕਿੱਦਰੋਂ।
ਹਾਂਜੀ-ਹਾਂਜੀ ਤਾਨੂੰ ਜ਼ਰੂਰਤ ਪੈ ਗੀ ਕੀ ਤੁਆਡਾ ਦੰਦ ਦਰਦ ਹੋਨ ਲਾਗੇਆ ਕੀ।
ਜੀ ਓ ਨਾ ਮੇਰੇ ਦੰਦਾਂ ਚ ਕਾਫ਼ੀ ਪ੍ਰੋਬਲਮ ਰੈਂਦੀ ਏ ਤੇ ਮੈਂ ਸੋਚੇਆ ਤੁਆਡੇ ਤੋਂ ਪੁੱਛ ਲਾਂ। ਮੈਨੂੰ ਦੱਸਿਆ ਸੀ, ਕਿਸੀ ਨੇ ਤੁਸੀਂ ਬਣਾਉਂਦੇ ਹੋ, ਦੱਸ ਦੋ ਕਿਵੇਂ ਬਣਦਾ ਹੈ।
ਐਕਚੁਲੀ ਮਤਲਬ ਇਹ ਹੈਗਾ, ਕਿ ਮਤਲਬ ਮੈਂ ਕਦੀ ਬਨਾ ਬਨੂ ਕੇ ਏਦਾਂ ਸੀ ਮਤਲਬ। ਵੇਚਦੇ ਤੇ ਨਹੀਂ ਹੈਗੇ, ਬਟ ਕਿਸੇ ਨੂੰ ਵੀ ਪ੍ਰੋਬਲਮ ਹੋਏ ਤਾਂ ਮੈਂ ਬਣਾ ਦਿੰਦੀ ਹਾਂ‌। ਕੁਛ ਜੜੀ ਬੂਟੀਆਂ ਨੇ ਕੁਛ ਘਰ ਦੀਆਂ ਹੀ ਚੀਜ਼। ਚੀਜ਼ਾ ਨੇ, ਕੁਝ ਜੜੀ ਬੂਟੀਆਂ ਨੇ ਜਿਨ੍ਹਾਂ ਦੇ ਨਾਲ ਮਤਲਬ, ਉਹ ਜਿਹੜਾ ਦਾੜ ਵ। ਵਗੈਰਾ ਦਰਦ ਹੁੰਦੀ ਏ ਜਾਂ। ਮਸੂੜਿਆਂ 'ਚ ਬਲੱਡ ਆਉਂਦਾ ਹੋਏ ਜਾਂ ਫਿਰ ਕਿਸੇ- ਕਿਸੇ ਦੇ ਦੰਦ ਵੀ ਹਿਲਦੇ ਨੇ ਨਾ ਮਸ। ਚੁੰਮੜੇ ਲੂਜ ਹੋ ਜਾਂਦੇ ਨੇ ਜਿਹੜੇ, ਦੰਦ ਹਿਲਦੇ ਨੇ ਦ ਦਾੜਾ। ਦਾੜਾ 'ਚ ਦਰਦ ਹੋਵੇ, ਕਿਸੇ ਵੀ ਤਰ੍ਹਾਂ ਦੀ ਮਤਲਬ। ਮਤਮਤਲਬ ਮੂੰਹ ਨੂੰ ਲੈ ਕੇ ਪ੍ਰੋਬਲਮ ਹੋਏ ਨਾ ਉਹਦੇ ਵਾਸਤੇ ਮਤਲਬ ਅੱਛਾ ਹੈਗਾ ਜਿਹੜਾ ਮੈਂ। ਮਤ ਮਤਲਬ ਮੰਜਣ ਬਣਾਉਂਦੀ ਹਾਂ, ਦੇਸੀ ਵਾਲਾ। ਹਾਂਜੀ -ਹਾਂਜੀ ਅਗਰ। ਤੁਸੀਂ ਕਹਿੰਦੇ ਹੋ, ਤਾਂ ਤੁਹਾਨੂੰ ਮੈਂ ਰੈਸਿਪੀ ਦੱਸ ਦਿੰਦੀ ਹਾਂ ਉਹਦੀ ਕਿਵੇਂ ਬਣਾਉਣੀ ਏ
ਹਾਂਜੀ ਮੈਨੂੰ ਦੱਸ ਦੋ।
ਹਮ। ਹਾਂਜੀ, ਉਹ ਨਾ ਐਕਚੁਲੀ ਨਾ ਅਸੀਂ ਨਾ ਲੈ ਲੈਣਾ ਵੇ। ਅਪਣਾ, ਪੰਜਾ ਅਗਰ ਤੁਸੀਂ। ਥੋੜ੍ਹਾ ਕੁਆਂਟਿਟੀ 'ਚ ਬਣਾਉਣਾ ਵੇ, ਜਿਵੇਂ ਹਫ਼ਤਾ ਜਾਂ ਪੰਦਰਾਂ ਦਿਨ ਦੀ।
ਹਾਂਜੀ ਮੈਨੂੰ ਵਨ ਵੀਕ ਲਈ ਦੱਸ ਦੋ ਤੁਸੀਂ, ਵੀਕ ਲਈ।
ਹਾਂਜੀ ਵਨ ਵੀਕ ਲਈ ਦੱਸ ਰਹੀ ਹਾਂ, ਤੁਹਾਨੂੰ ਮੈਂ ਆਪਾਂ ਲੈ ਲੈਣੀ ਏ ਪੰਜਾਹ ਗ੍ਰਾਮ ਜਿੰਨੀ, ਜਿਹੜਾ ਸੇਂਦਾ ਨਮਕ ਹੁੰਦਾ ਨਾ।
ਹਾਂਜੀ -ਹਾਂਜੀ।
ਹਾਂਜੀ ਸੇਂਦਾ ਨਮਕ ਪੰਜਾਹ ਗ੍ਰਾਮ, ਜਿੰਨਾ ਲੈ ਲੈਣਾ ਵੇ।
ਠੀਕ ਹੈ।
ਤੇ ਆਪਾਂ ਪੰਜਾਹ ਗ੍ਰਾਮ ਹੀ ਫਿੱਟ ਕਰੀ ਲੈ ਲੈਣੀ ਏ ਹਾਂਜੀ, ਤੇ। ਆਪਾਂ ਵੀਹ ਗ੍ਰਾਮ ਜਾਂ ਪੰਜੀ ਗ੍ਰਾਮ ਜਿੰਨੀ ਹਲਦੀ। ਹਲਦੀ ਲੈ ਲੈਣੀ ਹੈ, ਹਲਦੀ ਦੀ ਕੁਆਂਟਿਟੀ ਥੋੜ੍ਹੀ ਨਮਕ 'ਤੇ ਫਿੱਟਕਰੀ ਤੋਂ ਘੱਟ ਰੱਖ ਲੈਣਾ।
ਅੱਛਾ।
ਹਾਂਜੀ, ਹਲਦੀ।
ਇੱਕ ਹੁੰਦਾ ਨਾ ਸਟੋਰ, ਮਤਲਬ ਕਿਸੇ ਯੂਟੈਂਸਲ ਵਿੱਚ ਕਰਨਾ ਹੁੰਦਾ ਕੱਚ ਦਾ। ਪਲਾਸਟਿਕ ਜਾਂ ਕੋਈ ਵੀ ਚਲੇਗਾ।
ਨਹੀਂ। ਅਸੀਂ ਕਚ 'ਚ ਕਰਾਂਗੇ। ਮੈਂ ਪਹਿਲਾਂ ਤੁਹਾਨੂੰ ਰੈਸਿਪੀ ਦੱਸਦਾ ਨਾ ਫਿਰ ਮੈਂ ਤੁਹਾਨੂੰ ਦੱਸਾਂਗੀ ਆਪ ਆਪਾਂ ਸਟੋਰ ਵੀ ਕਿਵੇਂ ਕਰਨਾ ਇਹਨੂੰ, ਅਸੀਂ ਪੰਜਾਹ ਗ੍ਰਾਮ ਸੇਂਦਾ ਨਮਕ ਪੰਜਾਹ ਗ੍ਰਾਮ ਮੱਸੀ ਵਿੱਚ ਲੈ-ਲੈਣੀ ਮੇਵੇ ਫਿਟਕਰੀ ਤੇ ਵੀਹ ਪੰਜੀ ਗ੍ਰਾਮ ਅਸੀਂ ਲੈ ਲੈਣੀ ਏ ਹਲਦੀ ਵੀਹ ਪੰਜੀ ਗ੍ਰਾਮ ਆਪਾਂ ਹਲਦੀ ਲੈ ਲੈਣੀ ਏ ਤੇ ਅਸੀਂ ਫਿਰ ਉਹਦੇ 'ਚ ਨਾ ਪੰਜ ਸੱਤ ਲੌਂਗ ਨਾ ਡਰਾਈ ਰੂਸ ਕੁਛ ਕਰ ਲੈਣੇ ਨੇ, ਕਿਉਂਕਿ ਲੌਂਗ ਆਪਾਂ ਉਵੇਂ ਪੀਸਾਂਗੇ ਨਾ ਤੇ ਵਿੱਚ ਪੀਸਣਗੇ ਨਹੀਂ
ਹਮ
ਪੰਜ ਸੱਤ ਪੰਜ ਸੱਤ ਗ੍ਰਾਮ, ਪੰਜ ਸੱਤ ਲੋਕ ਆਪਾਂ ਵੀਚ ਤਵੇ ਤੇ ਡਰਾਈ ਰੋਸਟ ਕਰ ਲੈਣੇ ਨੇ। ਨਮ ਹੋ ਗੇਆ ਆਪਣਾ ਅਤੇ ਫਿਟਕਰੀ ਹੋ ਗੀ ਹਲਦੀ ਹੋ ਗੀ ਤੇ ਲੌਂਗ ਹੋ ਗਏ ਦੇ ਵਿੱਚ ਨਾ ਥੋੜਾ ਜੇਆ ਅਸੀਂ ਬੇਕਿੰਗ ਸੋਡਾ ਪਾ ਲਾਗੇ ਜੋ ਸਾਡੇ ਦੰਦ ਪੀਲੇ-ਪੀਲੇ ਜੇ ਲੱਗਦੇ ਨੇ ਨਾ।
ਹਾਂਜੀ?
ਕੀ ਕਈਆਂ ਦੇ ਗੁੱਟਕੇ, ਤੰਬਾਕੂ ਖਾਣ ਨਾਲ ਵੀ ਹੋ ਜਾਂਦੇ ਨੇ। ਓ ਥੋੜਾ ਜੇਆ ਅਸੀਂ ਪਾ ਲਾਂਗੇ
ਤੇ ਬੇਕਿੰਗ ਸੋਡਾ ਮਤਲਬ ਵਨ ਪਿੰਚ ਜਾਂ ਓਸ ਤੋਂ ਥੋੜਾ ਕੋਈ ਜਾਦਾ ਥੋੜਾ ਕੁਛ
ਨਈ ਥੋੜ੍ਹਾ-ਥੋੜ੍ਹਾ ਜਾਦਾ ਹੋਵੇਗਾ। ਹਾਂਜੀ ਥੋੜ੍ਹਾ-ਥੋੜ੍ਹਾ ਜਾਦਾ, ਏਨਾ ਨਈ ਜੀਨਾ ਅਸੀਂ ਓ ਲੀਤਾ ਨਾ ਨਮਕ ਫਿੱਟਕਰੀ ਤੇ ਹਲਦੀ, ਤੇ ਬੇਕਿੰਗ ਸੋਡਾ ਥੋੜ੍ਹਾ ਜੇਆ ਓਸ ਤੋਂ ਘੱਟ ਹੋਣਾ ਚਾਈਦਾ ਵੇ।
ਅੱਛਾ ਠੀਕ ਐ।
ਹਾਂਜੀ ਓ ਨਮਕ ਹਲਦੀ ਫਿਟਕੀ ਤੇ ਬੇਕਿੰਗ ਸੋਡਾ ਥੋੜ੍ਹਾ ਜੇਆ ਯਾਨੀ ਕੇ ਨਮਕ ਓਰ ਫਿਟਕੀ ਦੀ ਜੀਨੀ ਕੁਵਆਂਟਿਟੀ ਐ ਨਾ ਓਸ ਅਦੀ ਕੁਆਂਟਿਟੀ ਬੇਕਿੰਗ ਸੋਡੇ ਦੀ ਹੋਏਗੀ ਹਲਦੀ ਜੀਨਾ ਹਲਦੀ ਅਸੀਂ ਘੱਟ ਲੀਤੀ ਨਾ ਓਨੀ
ਹੂ, ਹੂ।
ਪੰਜ-ਸੱਤ ਲੌਂਗ ਲੈ ਲੈਣੇ ਨੇ ਅਸੀਂ
ਜੀ
ਹਾਂਜੀ ਪੰਜ-ਸੱਤ ਲੌਂਗ ਲੈ ਕੇ ਨਾ ਓਨੂੰ ਤਵੇ ਤੇ ਡਰਾਈ ਰੋਸਟ ਕਰ ਲੈਣੇ ਨੇ, ਤਵੇ ਤੇ
ਤਵੇ ਤੇ ਡਰਾਈ ਰੋਸਟ ਕਰਕੇ ਨਾ ਲੌਂਗ ਨੂੰ ਤੇ ਅਸੀਂ ਆ ਸਾਰੀ ਚੀਜ਼ਾਂ ਨੂੰ ਮਿਕਸ ਕਰਕੇ ਨਾ
ਹਾਂਜੀ ਫੇਰ?
ਹਾਂਜੀ ਅਸੀਂ ਮਿਕਸ ਕਰਕੇ ਨਾ ਤੇ ਜੇੜੀ ਫਿੱਟਕਰੀ ਤੇ ਸਾਡੇ ਵੱਡੇ-ਵੱਡੇ ਟੁਕੜੇ ਈ ਹੋਣਗੇ ਨਮਕ ਤੇ ਹਲਦੀ ਪੀਸੇ ਹੋਏ ਹੋਏਗਾ। ਮਿਕਸ ਕਰਕੇ ਨਾ ਗ੍ਰੈਂਡਰ ਵਿੱਚ ਨਾ ਪੀਸ ਲਾਗੇ ਲੌਂਗ ਵੀ ਵੀਚ ਪਾ ਲਾਗੇ।
ਅੱਛਾ
ਹਾਂਜੀ, ਐਨੂੰ ਅਸੀਂ ਪੀਸਣ ਤੋਂ ਬਾਦ ਨਾ ਇਕਦਮ ਦ ਪੋਡਰ ਵਰਗਾ ਬਣ ਜੇਗਾ ਸਾਡਾ ਏ।
ਅੱਛਾ ਮਤਲਬ ਇੱਕਦਮ ਫਾਈਨ ਗ੍ਰਾਈੰਡ ਕਰਨੈ?
ਹਾਂਜੀ ਬੇਲਕੁਲ ਫਾਈਨ ਗ੍ਰੈਡ ਜੇਆ ਸਾਡਾ ਬਣ ਜੇਗਾ ਫੇਰ ਅਸੀਂ ਏਨੂੰ ਕੱਢ ਕੇ ਨਾ, ਆਪਾਂ ਕਿਸੇ ਸੁੱਕੇ ਕੱਚ ਤੇ ਜਾ ਰ ਚ ਜੇੜਾ ਸੁੱਕਾ ਹੋਣਾ ਚਾਈਦਾ ਆ ਵੈਸੇ ਅਸੀਂ ਪਲਾਸਟਿਕ ਵਿੱਚ ਵੀ ਸਟੋਰ ਕਰ ਸਕਦੇ ਨੇ ਕਿਉੰਕੀ ਅਸੀਂ ਹਫ਼ਤੇ ਵਾਸਤੇ ਜਾਂ ਪੰਦਰਾਂ ਦਿਨ ਵਾਸਤੇ ਕਰਨਾ ਤੇ ਕਰ ਸਕ ਦੇਆ। ਅਗਰ ਜਾਦਾ ਲੰਬੇ ਸਮੇਂ ਵਾਸਤੇ ਜਾਦਾ ਕੁਆਂਟਿਟੀ ਦਾ ਬਣਾ ਰਏ ਆ ਫੇਰ ਤਾਂ ਕੱਚ ਦਾ ਜਾਰ ਸਈ ਰਏਗਾ।
ਅੱਛਾ।
ਹਾਂਜੀ ਫੇਰ ਅਸੀਂ ਜਦੋਂ ਵੀ ਮਤਲਬ ਰਾਤੀ ਸੋਣ ਲੱਗੇਆ ਅਸੀਂ ਜਦੋਂ ਆ, ਐ ਵਾਲਾ ਮੰਜਣ ਕਰਾਂਗੇ ਨਾ ਸਵੇਰੇ ਤਾਂ ਤੁਸੀਂ ਕਰਨਾ ਹੀ ਏ, ਬਾਕੀ ਕਈਆਂ ਨ ਆਦਤ ਧੋਂਦੇ ਹੈ ਕਿ ਹਜੇ ਪੇਸਟ ਹੀ ਕਰਦੇ ਨੇ, ਝੱਗ ਵਗੈਰਾ ਬਣਦੀ, ਤੇ ਹੀ ਮੂੰਹ 'ਚ ਆਰਾਮ ਆਉਂਦਾ। ਹ- ਤੇ ਇਸ ਕਰਕੇ ਅਗਰ, ਇਹਨੂੰ ਰਾਤੀ ਸੌਣ ਤੋਂ ਪਹਿਲਾਂ ਆਪਾਂ ਖਾ ਪੀ ਕੇ ਕਰੁ ਅੱਛੀ ਤਰ੍ਹਾਂ ਚੁਲੀ ਕਰਕੇ ਨਾ, ਆਪਣੇ ਮੂੰਹ ਦੀ ਕੁਰਲਾ ਕਰਕੇ ਤੇ ਆਪਾਂ ਇਹ ਮੰਜਣ ਦੋ ਚੁਟਕੀਆਂ ਤੱਲੀ ਉੱਤੇ ਲੈ ਲੈਣਾ ਵੇ, ਵਿੱਚ ਅਸੀਂ ਇੱਕ ਬੂੰਦ ਸਰ੍ਹੋਂ ਦਾ ਤੇਲ, ਇੱਕ ਦੋ ਬੂੰਦ ਸਰੋਂ ਦਾ ਤੇਲ
ਅੱਛਾ, ਤੇ ਉਹ ਤੇਲ ਐਵੇਂ, ਯ ਥੋੜਾ ਕੁਛ ਗਰਮ ਵ
ਨਹੀਂ-ਨਹੀਂ-ਨਹੀਂ-ਨਹੀਂ-ਨਹੀਂ-ਨਹੀਂ, ਇਹ ਸਰ੍ਹੋਂ ਦਾ ਤੇਲ ਪਿਓਰ ਵਾਲਾ ਤੇਲ ਸਰ੍ਹੋਂ ਦਾ ਹੋਵੇ, ਅੱਜ ਕੱਲ੍ਹ ਤੇਲ ਬੜੇ ਮਿਲਾਵਟੀ ਆ ਰਹੇ ਨੇ। ਤਾਂ ਥੋੜ੍ਹਾ ਇਸ ਚੀਜ਼ ਦਾ ਧਿਆਨ ਹੋਣਾ ਚਾਹੀਦਾ, ਸਰ੍ਹੋਂ ਦੇ ਤੇਲ ਦੀ ਦੋ ਬੂੰਦਾ ਉਸ ਪਾਊਡਰ ਵਿੱਚ ਮਿਲਾ ਕੇ ਨਾ, ਆਪਣੀ ਮਿਡਲ ਫਿੰਗਰ ਹੁੰਦੀ ਹੈ ਨਾ ਇੱਕ ਥਮ ਦੇ ਨਾਲ ਵਾਲੀ ਹੁੰਦੀ, ਉਹ ਵਾਲੀ ਨਹੀਂ, ਇੱਕ ਮਿਡਲ ਫਿੰਗਰ ਹੁੰਦੀ, ਬਿਲਕੁਲ ਵਿੱਚ ਵਾਲੀ ਉਂਗਲ ਦੇ ਨਾਲ ਅਸੀਂ ਆਪਣੇ ਦੰਦਾਂ ਦੇ ਦਾੜਾ ਦੇ ਉੱਤੇ ਮਾਲਿਸ਼ ਕਰਦੇ ਹੋਏ, ਏਦੀ ਦੋ ਮਿੰਟ ਤੱਕ ਕਰਾਂਗੇ। ਅਸੀਂ ਘੜੀ 'ਚ ਟਾਈਮ ਵੇਖਾਂਗੇ, ਦੋ ਮਿੰਟ ਅਸੀਂ ਮਸਾਜ ਕਰਨੀ ਮਸੂੜਿਆਂ ਤੇ ਵੀ ਰਗੜਨਾ ਵੇ।
ਅੱਛਾ।
ਮਸੂੜਿਆਂ 'ਤੇ ਰਗੜਨਾ, ਮ ਮਸੂੜਿਆਂ 'ਤੇ ਵੀ ਰਗੜਾਂਗੇ ਅਤੇ ਦੰਦਾਂ 'ਤੇ ਵੀ ਕਰਾਂਗੇ ਅਤੇ ਦਾੜਾ 'ਤੇ ਵੀ ਆ ਅੰਦਰ ਬਾਹਰ ਕਰਾਂਗੇ, ਫਿੰਗਰ ਤਾਂ ਦਾੜ ਦੇ ਅੰਦਰ ਨਹੀਂ ਜਾਏਗੀ ਪਰ ਅੰਦਰੋਂ, ਬਾਹਰੋਂ ਅਸੀਂ ਅੱਛੀ ਤਰ੍ਹਾਂ ਕਰ ਲਵਾਂਗੇ।
ਅੱਛਾ।
ਹਾਂਜੀ, ਦੋ ਮਿੰਟ ਕਰਨ ਦੇ ਬਾਅਦ ਤੁਸੀਂ ਆਪਾਂ ਨੋਰਮਲ ਪਾਣੀ ਨਾਲ ਕੁਰਲਾ ਕਰ ਲੈਣਾ, ਅਗਰ ਸਰਦੀਆਂ 'ਚ ਕਰ ਰਹੇ ਹੋ ਤਾਂ ਗਰਮ ਪਾਣੀ ਨਾਲ ਗੁਨਗੁਨੇ ਪਾਣੀ ਨਾਲ ਕੁਰਲਾ ਕਰਨਾ, ਠੰਡੇ ਨਾਲ ਤੇ ਦੰਦ ਇੱਕਦਮ ਸੁੰਨ ਹੋ ਜਾਏਗੇ। ਅਗਰ ਗਰਮੀਆਂ ਨੇ ਤਾਂ ਨੋਰਮਲ ਪਾਣੀ ਨਾਲ ਕੁਰਲਾ ਕਰ ਲਓਗੇ ਤੁਸੀਂ।
ਅੱਛਾ, ਤੇ ਉਹ ਕਰਨ ਬਾਅਦ ਥੋੜ੍ਹੀ ਦੇਰ ਛੱਡਣਾ ਨੀ?
ਨਹੀਂ-ਨਹੀਂ-ਨਹੀਂ, ਦੋ ਮਿੰਟ ਜੋ ਤੁਸੀਂ ਕਰ ਰਹੇ ਹੋ ਨਾ
ਹਾਂਜੀ।
ਹਾਂਜੀ, ਉਹਦੇ ਵਿੱਚ ਤੁਹਾਨੂੰ ਬੜਾ ਆਰਾਮ ਦੋ ਮਿੰਟ ਕਰ ਰਹੇ ਹੋ, ਉਹਦੇ ਵਿੱਚ ਹੀ ਤੁਹਾਨੂੰ ਬੈਨੀਫਿਟ ਮਿਲ ਰਿਹਾ ਵੈ, ਕਰਨ ਨਾਲ ਵੀ।
ਅੱਛਾ।
ਹਾਂਜੀ, ਤੇ ਫਿਰ ਤੁਸੀਂ ਇਹਨੂੰ ਕੂਲਾ ਕਰ ਲਉਗੇ ਨਾ, ਉਸ ਤੋਂ ਬਾਅਦ ਤੁਹਾਨੂੰ ਮੂੰਹ ਦੇ ਵਿੱਚ ਇੱਕ ਫਰੈਸ਼ਨੈਸ ਮਹਿਸੂਸ ਹੋਏਗੀ। ਤੁਹਾਨੂੰ ਖੁਦ ਨੂੰ ਲੱਗੇਗਾ ਕਿ ਆਰਾਮ ਮਿਲਿਆ, ਜੇ ਤੁਹਾਡਾ ਦਾੜ ਵੀ ਦਰਦ ਹੈ ਨਾ ਤੁਹਾਨੂੰ ਉਹਦੇ 'ਚ ਵੀ ਰਿਲੀਫ ਲੱਗੇਗਾ, ਔਰ ਇਹ ਬੜਾ ਮੈਜੀਕਲ ਵਾਲਾ ਮੰਜਨ ਹੈਗਾ ਵੈ, ਤੁਸੀਂ ਬਣਾ ਕੇ ਕਰ ਹਾਂਜੀ, ਹੋਰ ਤੁਹਾਡੀ ਹਲਦੀ ਵੀ ਮਿਲਾਵਟੀ ਨਹੀਂ ਹੋਣੀ ਚਾਹੀਦੀ, ਅਸੀ ਲੀ ਵਾਲੀ ਹਲਦੀ, ਅਗਰ ਤੁਸੀਂ ਚਾਹੋ ਤੇ ਗੰਢ ਵਾਲੀ ਹਲਦੀ ਬਾਜ਼ਾਰਾਂ ਜਿਹੜੀ ਮਿਲ ਦੀ ਆਪਾਂ ਪੰਸਾਰੀ ਦੁਕਾਨਾਂ ਤੋਂ ਲੈਂਦੇ ਹਾਂ, ਉਹੀ ਉਹ ਹਲਦੀ ਘਰ ਪੀਸੀ ਹੋਈ ਹੋਵੇ, ਬੜਾ ਬੈਨੀਫਿ ਟ ਦੇਗੀ ਉਹ, ਆਰਾਮ ਵਿੱਚ, ਦਰਦ ਵਿੱਚ, ਤੇ ਲੋਂਗ ਤਾਡੀ ਦਾੜ ਦਰਦ ਨੂੰ ਦੂਰ ਕਰਨਗੇ। ਤੇ ਜੇੜੀ ਫਿਟਕਰੀ ਸਾਡੀ ਐ ਸਾਡੇ ਮਸੂੜੇ ਢਿੱਲੇ- ਤੇ ਦੰਦ ਜੇੜੇ ਹਿੱਲਦੇ ਨੇ ਨ, ਓਨੂੰ ਟਾਈਟ ਕਰੇਂਗੀ। ਫਿਟਕਰੀ, ਤੇ ਨਮਕ, ਤੇ ਹਲਦੀ, ਤੇ ਐਂ- ਐਂਟੀਬਾਇਓਟਿਕ ਈ ਹੁੰਦੇ ਨੇ ਕੀਟਾਣੂ ਨੀ ਲੱਗਣ ਦਿੰਦਾ ਨਮਕ ਵੀ ਤੇ ਹਲਦੀ ਵੀ। ਫਿਟਕੜੀ ਸਾਡੇ ਦੰਦ ਮਜ਼ਬੂਤ ਕਰੇਗੀ ਤੇ ਜੇੜੇ ਲੌਂਗ ਨੇ ਓ ਦਾੜ ਦਰਦ ਦੂਰ ਕਰੇਗਾ। ਅ ਜੇੜਾ ਆਪਾਂ ਵਿੱਚ ਬੇਕਿੰਗ ਸੋਡਾ ਪਾਇਆ ਜਿਨੂੰ ਮਿੱਠਾ ਸੋਡਾ ਕੈਣੇ ਆਂ ਬੇ ਕਿੰਗ ਸੋਡਾ ਸਾਡਾ ਜੇੜੇ ਦੰਦਾਂ ਦੇ ਚ ਪੀਲਾ ਪਨ ਜਿਆ ਆ ਜਾਂਦਾ ਨਾ ਓਨੂੰ ਦੂਰ ਕਰਦਾ। ਅੱਛਾ ਹਾਂਜੀ। ਏਦੀ ਇੱਕ ਚੀਜ਼ ਅਸੀਂ ਆਪਾਂ ਹੋਰ ਵੀ ਕਰ ਸਕਨੇ ਆਂ ਜੇ ਤੁਸੀਂ ਤੇਲ ਨੀ ਪਾਣਾ ਤੇ ਤੁਸੀਂ ਏਦੇ ਵਿੱ ਦੋ ਬੂੰਦਾਂ ਨਿੰਬੂ ਦੇ ਰਸ ਦੀਆਂ ਪਾ ਕੇ ਵੀ ਕਰ ਸਕਦੇ ਓ ਹੋਰ ਫਾਇਦਾ ਦੇਗਾ। ਹਾਂਜੀ ਬਟ ਐ ਹੁੰਦਾ ਏ ਕਈਆਂ ਦੇ ਜਿਵੇਂ ਕੀ ਮਸੂੜੇ ਜਾਦਾ ਛਿੱਲੇੇ ਦੇ ਨੇ ਯਾ ਕੁਛ ਪ੍ਰੋਬਲਮ ਜਾਦਾ ਫੇਰ ਓਨਾਂ ਨੂੰ ਨਿੰਬੂ ਪੱਟੇਗਾ ਤੇ ਜਿਨਾਂ ਦੇ ਛਿੱਲੇ ਤੇ ਨਿੰਬੂ ਤੇਲ ਪਾ ਸਕਦੇ ਨੇ ਜਿਨ੍ਹਾਂ ਨੂੰ ਨਿੰਬੂ ਤੇਲ ਨਈ ਪਾਣਾ ਨਿੰਬੂ ਪਾ ਸਕਦੇ ਨੇ ਤੇ ਜਿਨਾਂ ਨੂੰ ਨਿੰਬੂ ਤੇ ਤੇਲ ਦੋਨੋ ਨੀ ਪਾਣਾ ਓ ਨੋਰਮਲ ਪਾਣੀ ਨਾਲ ਵੀ ਆਪਾਂ ਬਰੱਸ਼ ਉੱਤੇ ਲਗਾ ਕੇ, ਬਰੱਸ਼ ਗਿੱਲਾ ਕਰਕੇ, ਬਰੱਸ਼ ਤੇ ਲਗਾ ਕੇ ਵੀ ਕਰ ਸਕਨੇ ਆਂ।
ਅੱਛਾ! ਤੇ ਜਿਨਾਂ ਦੇ ਮਤਲਬ ਮਸੂਰੇ ਛਿੱਲੇ ਦੇ ਹੋਣ ਤੇ ਓ ਜੋ ਵਿੱਚ ਆਪਾਂ ਨਮਕ ਪਾਨੇ ਆ ਤੇ ਓਦੇ ਨਾਲ ਕੋਈ ਪ੍ਰੋਬਲਮ ਤੇ ਨੀ ਹੋਏਗੀ ਮਤਲਬ ਜਿਵੇਂ ਜਲਣ ਕਰਦਾ ਪੱਟਦਾ ਕੁਛ
ਨਈ ਨਈ ਸਾਨੂੰ ਨਮਕ ਨਾਲ ਮਸੂੜੇ ਛਿੱਲੀਆਂ ਹੋਇਆਂ ਨੂੰ ਕੋਈ ਪ੍ਰੋਬਲਮ ਨੀ ਹੋਏਗੀ। ਇੱਕ ਮਿੰਟ ਵਾਸਤੇ ਸਾਨੂੰ ਮਾੜਾ ਜਿਆ ਥੋੜ੍ਹਾ ਜਿਆ ਜੰਝਨਾਟ ਹੋਏਗੀ ਓ ਆਪਾਂ ਬਰੱਸ਼ ਕਰਦੇ ਆਂ ਨੋਰਮਲੀ ਓਦੇ ਨਾਲ ਵੀ ਹੋਂਦੀ ਏ ਤੇ ਨਮਕ ਵਾਲਾ ਸਗੋਂ ਸਾਨੂੰ ਬੈਨੀਫਿਟ ਦਿੰਦਾ ਵੇ ਸਾਡੇ ਸਰੀਰ ਨੂੰ ਸਾਡੇ ਮੂੰਹ ਦੀ ਦੁਰਗੰਧ ਦੂਰ ਕਰਦਾ ਵੇ ਸਾਡੇ ਮਤਲਬ ਮਸੂੂੜਿਆਂ ਵਾਸਤੇ ਬੜਾ ਅੱਛਾ ਰੈਂਦਾ ਵੇ, ਤੁਸੀਂ ਬਣਾ ਕੇ ਵੇਖਣਾ। ਤੁਸੀਂ ਕਰਕੇ ਵੇਖਣਾ ਤੋਡੇ ਤੀਥ ਦੀ ਪ੍ਰੋਬਲਮ ਹਫ਼ਤੇ ਚ ਦੂਰ ਹੋ ਜੇਗੀ। ਹਾਂਜੀ ਥੋੜੇ ਤੀਥ ਪ੍ਰੋਬਲਮ ਹਫ਼ਤੇ ਚ ਦੂਰ ਹੋ ਜਾਏਗੀ।
ਅੱਛਾ ਤੇ ਵੈਸੇ ਤੁਆਡੇ ਕੋਲ ਕੋਈ ਓਰ ਵੀ ਟਰਿਕ ਹੈ ਮਤਲਬ ਕਵਿਕ ਪੇਨ ਦੂਰ ਕਰਨ ਅਸਤੇ। ਮਲਬ ਜਿਵੇਂ ਹੁਣ ਪੇਨ ਹੋ ਰੇ, ਤੇ ਮਲਬ ਦੋ ਮਿੰਟ ਦੇ ਅੰਦਰ ਈ ਕੁਛ ਥੋੜ੍ਹਾ ਰੈਸਟ ਮਿਲ ਜਾਏ।
ਹਾਂਜੀ-ਹਾਂਜੀ ਹੈਗੀ ਏ ਟ੍ਰਿਕ ਮੈਂ ਤੁਆਨੂੰ ਫੇਰ ਦੱਸਾਂਗੀ ਹਨਾ ਮੈਂ ਹਜੇ ਤਾਨੂੰ ਫਿਰ ਕਰਾਂਗੀ ਫੋਨ ਹਾਂਜੀ ਸਾਸ਼ਰੀ ਕਾਲ। ਹਾਂਜੀ ਸਾਸ਼ਰੀ ਕਾਲ।